ਹੈਲੋ, ਹਾਂਜੀ ਪਿਆਰਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇ ਹੋਰ ਭਾਈ ਸਭ ਠੀਕ ਠਾਕ।
ਸ਼ਿਲਪਾ ਜੀ ਕੀ ਕਰਦੇ ਪਏ ਹੋ।
ਬਸ ਇਦਾਂ ਹੀ ਟਹਿਲ ਰਹੇ ਆ।
ਹਾਂ।
ਕੈ ਨੇ ਰੋਟੀ ਰ ਰੋਟੀ ਖਾਧੀ ਟਹਿਲ ਦੇ ਪਏ।
ਚਲੋ ਵਧੀਆ-ਵਧੀਆ ਟਹਿਲਣਾ ਵੀ ਜ਼ਰੂਰੀ ਐ ਨਾ।
ਹੂੰ, ਤੁਸੀਂ ਸੁਣਾਓ।
ਬਸ ਜੀ ਵਧੀਆ ਵਧੀਆ ਸਭ ਕਿਰਪਾ ਜੀ। ਕਿਰਪਾ ਵਧੀਆ।
ਆਇਓ ਲਾਇਓ ਚੱਕਰ।
ਕਰਦਾ ਪਿਆ ਲਾਵਾਂਗੇ ਜਰੂਰ ਮਿਲਾਂਗੇ।
ਆਇਓ ਆਇਓ ਹੁਣ ਤੇ ਛੁੱਟੀਆਂ ਪੈ ਗਈਆਂ ਨੇ ਬੱਚਿਆਂ ਨੂੰ
ਹਾਂ, ਕੋਈ ਨੀ ਬਣੇਗਾ ਪ੍ਰੋਗਰਾਮ ਜਰੂਰ ਆਵਾਂਗੇ।
ਅੱਛਾ।
ਹੋਰ ਠੀਕ ਘਰ ਪਰਿਵਾਰ।
ਹਾਂਜ-ਹਾਂਜੀ, ਵਧੀਆ-ਵਧੀਆ।
ਅੱਛਾ।
ਹੂੰ ਹੈ ਗਰਮੀ ਹੈਗੀ ਓਥੇ ਨਹੀ ਮੌਸ ਮੋਸਮ ਕੈਸਾ ਹੈ?
ਮੌਸਮ ਤਾਠੀਕ ਏ ਹੁਣ। ਕੱਲ ਪਰਸੋਂ ਬਾਰਿਸ਼ ਹੋ ਹਾਂ ਕੱਲ ਪਰਸੋਂ ਹੋਈਏ ਬਾਰਿਸ਼ ਅੱਛਾ।
ਅੱਛਾ, ਇੱਧਰ ਵੀ ਆਹੋ ਅੱਜ ਇੱਧਰ ਵੀ ਹੋਈ ਠੰਡਾ ਹੋਏ ਮੌਸਮ। ਵਧੀਆ ਹੋ ਗਿਆ ਮੌਸਮ।
ਵਧੀਆ ਨੀ ਤੇ ਪਿੱਛੇ ਗਰਮੀ ਬੜੀ ਪਈ ਏ।
ਹਾਂਜੀ।
ਹੋਰ ਕਿਧਰ ਗਏ ਨੀ ਘੁੰਮਣ?
ਘੁੰਮਣ ਘੁੰਮਣ ਦਾ ਉਹ ਆ ਕੀ ਬੋਲਦੇ ਆ ਬੱਚੇ ਬੱਚੇ ਛੁੱਟੀਆਂ ਨਹੀਂ ਨਾ ਪਈਆਂ ਛੁੱਟੀਆਂ ਪੈਣਗੇ ਫੇਿਰ ਜਾਵਾਂਗੇ।
ਅੱਛਾ ਠੀਕ ਹੈ-ਠੀਕ ਹੈ।
ਹੂੰ ਹਾਂ ਇਥੇ ਪੈ ਜਾਂਦੀ ਆ ਉਹ। ਇੱਕ ਜੂਨ ਤੋਂ ਲ਼ੈ ਕੇ ਪੰਦਰਾਂ ਜੁਲਾਈ ਤੱਕ
ਅੱਛਾ-ਅੱਛਾ ਠੀਕ ਹੈ।
ਹਮ ਇਸ ਵਾਰੀ ਲੇਟ ਪਈਆਂ ਇਸ ਵਾਰੀ ਅੱਠ ਜੂਨ ਤੋਂ ਲੈ ਕੇ ਪੰਦਰਾਂ ਹਜ਼ਾਰ ਆ ਜਾਂਦਾ ਇੱਥੇ ਡੇਢ ਦੋ ਮਹੀਨੇ ਦੀ ਪੈਂਦੀ ਆ
ਹ ਅੱ ਡੇਢ ਦੋ ਮਹੀਨੇ ਹਾਂ ਠੀਕ ਹੈ ਠੀਕ
ਹਮ ਹਮ
ਹੋਰ ਦਰਬਾਰ ਦਰਬਾਰ ਸਾਹਿਬ ਨੀ ਲੱਗਾ ਚੱਕਰ
ਹਾਂਜੀ
ਦਰਬਾਰ ਸਾਹਿਬ ਨੀ ਲੱਗਾ ਚੱਕਰ
ਦਰਬਾਰ ਸਾਹਿਬ ਪਿਛਲੇ ਮਹੀਨੇ ਗਏ ਸੀ ਇਸ ਮਹੀਨੇ ਨਹੀਂ ਗਿਆ ਪਿਛਲੇ ਤਾਂ ਪਿਛਲੇ ਮਹੀਨੇ ਹਾਂ ਅ੍ਰੈਲ ' ਗਿਆ ਸੀ ਮੇ ਮਹੀਨੇ
ਹਮ ਅ
ਹਾਂਜੀ ਤੁਹਾਡਾ ਲੱਗਿਆ ਨੀ ਚੱਕਰ
ਅੱਸੀ ਵੀ ਗਏ ਸੀ ਸ਼ਾਮ ਨੂੰ ਅੱ ਪਹੁੰਚੀਆਂ ਸੀ ਹਾਂ ਸੱਤ ਅੱਠ ਚ ਕੋਲ ਪਹੁੰਚ ਗਏ ਸੀ
ਅੱਛਾ
ਰਾਤ ਨੂੰੂ ਸ਼ਨੀਵਾਰ ਹਾਂ ਬਹੁਤ ਸੰਗਤ ਸੀ ਉਸ ਸ਼ ਤੇ
ਅੱਛਾ
ਸੰਗਤ ਬੜੀ ਹੁੰਦੀ ਹਾਂ
ਉਹ ਹੈ ਨਾ ਬਹੁ ਛੁੱਟੀਆਂ ਛੱੀਆਂ ਪਜਦੀਆਂ ਨਾ ਤਾਂ ਕਰਕੇ ਫਿਰ ਸਾਰੀ ਫੈਮਲੀੀਆਂ ਜਾਂਦੀ ਇਧਰ ਵਾਸਤੇ
ਹਾਂ ਉਹਹੀ ਵਧੀਆ ਹ ਹੋਰ ਸਥਾਨ ਹੈਗੇ ਨੇੜੇ ਪਰ ਉੱਥੇ ਜਾਣ ਹੁੰਦਾ ਨੀ
ਹਾਂ ਨਾ ਬਾਬਾ ਅਟਲੈ ਜ ਦਾ ਫਿਰ ਬਾਬਾ ਦੀ ਸੰ ਸੰਤੋਖ ਸਰ ਵਿਵੇਕ ਸਰ ਸੰਤੋਖ ਸਰ
ਹਾਂ, ਇਹ ਅਸੀਂ ਨੀ ਗਏ ਉੱਧਰ ਨਾ ਬਾਬਾ ਟਾਲ
ਅੱਛਾ ਅੱਛਾ।
ਹਾਂ ਹਾਂ, ਬੜਾ ਸੋਹਣਾ ਸਥਾਨ ਹੈ ਆ। ਹਾਂ, ਸਭ ਤੋਂ ਉੱ ਚੀ ਬਿਲਡਿੰਗ ਅਮ ਸਰ ਦੀ
ਤੁਸੀਂ ਨਾ ਤੁਸੀਂ
ਮਹਾਰਾਜ ਨੇ ਉੱਥੇ ਬਾਬਾ ਅਟੱਲ ਪੱਕੀਆਂ ਪਕਾਈਆਂ ਕੱਲ ਹਾਂਜੀ ਹਾਂਜੀ ਹਾਂ।
ਹਾਂਜੀ, ਹਾਂਜੀ ਠੀਕ ਹੈ। ਕੀ ਇਤਹਾਸ ਐ ਉੱਧਰ ਦਾ?
ਇਤਿਹਾਸ ਮਹਾਰਾਜ ਦਾ ਹੈਗਾ ਅਹ ਬਾਬਾ ਟੱਲ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ ਨਾ ਬਾਬਾ ਅਟਲ ਜੀ।
ਹਾਂਜੀ ਹਾਂਜੀ,
ਹਾਂ, ਸਭ ਤੋਂ ਵੱਡੇ ਸੀ ਉਹ ਬਾਬਾ ਗੁਰਦਿੱਤਾ ਜੀ ਫਿਰ ਸੂਰਜਮੱਲ ਜੀ। ਫੇਰ ਅਣੀਮਲ ਜੀ ਫੇਰ ਬਾਬਾ ਅਟੱਲ ਜੀ। ਜੀ ਤੇ ਫਿਰ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਹਾਂ, ਤੇ ਬਾਬਾ ਅਟੱਲ ਜੀ ਦਾ ਸਥਾਨ ਐ ਰਾਜ ਨੇ ਆਪ ਬਣਵਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੂੰ ਹਾਂ। ਛੋਟੀ ਉਮਰ ਵਿੱਚ ਚਲੇ ਗਏ ਸਨ ਨਾ ਨੌ ਸਾਲ ਦੀ ਉਮਰ ਵਿੱਚ ਹੀ ਬਾਬਾ ਅਟੱਲ ਜੀ ਸਰੀਰ ਛੱਡ ਗਏ ਸਨ।
ਅੱਛਾ, ਜੀ।
ਤਾਂ ਫਿਰ ਮਹਾਰਾਜ ਨੇ ਬਣਵਾਇਆ ਹੈ।
ਉੱਥੇ ਉਹ ਵੀ ਹੈ ਨਾ ਕਹਿੰਦੇ ਯਾਤਰਾ ਸਫਲ ਨੀ ਹੁੰਦੀ ਜਦੋਂ ਤੱਕ ਉੱਥੇ ਬੰਦਾ ਮੱਥਾ ਨਾ ਟੇਕੇ।
ਹਾਂ, ਮਹਾਰਾਜ ਨੇ ਕਿਹਾ ਸੀ ਨਾ। ਕਿ ਵਰ ਦਿੱਤਾ ਜਦ ਤੱਕ ਤੁਸੀਂ ਇੱਥੇ ਨੀ ਮੱਥਾ ਟੇਕੋਗੇ ਬਾਬਾ ਅਟੱਲ ਰਾਏ ਜੀ ਦੇ ਤਦ ਤੱਕ ਆਪਣਾ ਯਾਤਰਾ ਸਫਲ ਨਹੀਂ ਹੋਣੀ।
ਹੂੰ।
ਸੰਗਤ ਜਾਂਦੀ ਆ ਉੱਥੇ
ਹਾਂ, ਮੱਥਾ ਟੇਕਦੀ।
ਹਾਂ, ਬੜੀ ਬੜੀ ਸੰਗਤ ਹੈ ਨਾਲ ਸਰੋਵਰ ਬੜਾ ਵਧੀਆ ਬਣਿਆ ਦਾ ਉੱਥੇ ਮੈਂ ਵੇਖਿਆ ਨਾ।
ਆਹੋ ਆਹੋ ਬਹੁਤ ਵੱਡਾ ਸਰੋਵਰ ਆ।
ਅੱਛਾ ਹੋਰ ਬਹੁਤ ਵੱਡਾ ਹਾਂ। ਅਸੀਂ ਕੋਈ ਇਸ਼ਨਾਨ ਨੀ ਕੀਤਾ ਵੈਸੇ ਦਰਬਾਰ ਸਾਹਿਬ ਚ ਹਾਂ।
ਹੂੰ।
ਬਾਬਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬੜੀ ਸੰਗਤ ਹੁੰਦੀ ਐ।
ਉਹ ਹੁਣ ਬੜੀ ਹੋਣ ਲਾਗੀ ਉੱਥੇ।
ਚੁਪਿਹਰੇ ਕਰਕੇ ਨਾ ਬਹੁਤ ਸੰਗਤ ਹੁੰਦੀ ਹੁਣ।
ਹੂੰ। ਚੁਪਹਿਰੇ ਕਰਕੇ ਹਾਂਜੀ ਹਾਂਜੀ ਉਹ ਤਾਂ ਐਤਵਾਰ ਤਾਂ ਬਹੁਤ ਰਸ਼ ਹੁੰਦਾ ਉੱਥੇ ਉਹ ਦੇਖ ਕੇ
ਹੂੰ। ਹਰ ਸਟੇਟ ਤੋਂ ਮੇਰੇ ਹਿਸਾਬ ਨਾਲ ਆਂਦੀ ਆ ਸੰਗਤ ਉੱਥਤੇ ਹਰ ਸਟੇਟ ਤੋਂ।
ਹੁਣ ਤਾਂ ਉਹ ਵੀ ਹੋ ਗਿਆ ਨਾ ਪਿੱਛੇ ਜੇ ਹੋਇਆ ਸ਼ੱਟਰਾਂ ਡਿੱਗਗੀ ਦੋ ਜਨਾਨੀਆਂ ਵਿਚਾਰੀਆਂ ਮਰ
ਹਾਂ, ਉਹ ਸੁਣੀ ਖਬਰ ਮੈਂ ਸੁਣੀ ਐ ਹਾਂ। ਬਚਾਰੀਆਂ ਚਲੋ। ਕੀ ਪਤਾ ਮਹਾਰਾਜ ਨੂੰ ਕੀ ਮਨਜੂਰ ਐ। ਆਈਆਂ ਤੇ ਵਿਚਾਰੀ ਬਾਣੀ ਪੜ੍ਹਦੀ ਆਂ ਪਈਆਂ ਸਨ ਵੈਸੇ ਨਹੀਂ। ਚੱਲੋ। ਉਵੇ ਅਸਥਾਨ ਵੱਡਾ ਕਰਨਾ ਚਾਹੀਦਾ ਇਹਨਾਂ ਨੂੰ ਵੈਸੇ ਨਹੀਂ ਹੁਣ ਹੋਰ।
ਪਰਸੋਂ ਹੀ ਉੱਥੇ ਅੱਗ ਵੀ ਲਾਗੀ ਸੀ। ਪਰਸੋ ਜੇ
ਅੱਛਾ।
ਆਹੋ।
ਨਹੀਂ ਵੈਸੇ ਐ ਸਥਾਨ ਵੱਡਾ ਕਰਨਾ ਚਾਹੀਦਾ ਇਹਨਾਂ ਨੂੰ ਵੈਸੇ
ਹਾਂਜੀ। ਉਹ ਪਤਾ ਨੀ ਕਿੰਝ ਲੱਗੀ ਆ ਪਤਾ ਨੀ ਕਿੰਨੀਆਂ ਦੁਕਾਨਾਂ ਸਾੜ ਗਈਆਂ ਦੇਖੀ ਨੀ ਨਿਊਜ਼। ਅੱਛਾ।
ਹਾਂ। ਹਾਂਜੀ ਹਾਂਜੀ।
ਤੇ ਹੋਰ ਆਪਣਾ ਓਦਰ ਪਿੰਡ ਪਿੰਗਲਵਾੜਾ ਵੀ ਹੈਗਾ ਅੰਮ੍ਰਿਤਸਰ ਸਾਹਿਬ ਭਗਤ ਪੂਰਨ ਸਿੰਘ ਜੀ ਦਾ
ਅੱਛਾ
ਹਾਂ ਬੜਾ ਵੱਡਾ, ਬਹੁਤ ਬਹੁਤ ਵੱਡਾ ਬਣਾਇਆ ਉਹਨਾਂ ਨੇ ਪਿੰਗਲਵਾੜਾ ਜਿਹੜਾ ਹੈਗਾ ਨਾ ਉਹਨਾਂ ਦਾ
ਹਮ-ਹਮ-ਹਮ
ਬੜੀ ਸੰਗਤ ਉਹਨਾਂ ਨੇ ਵੀ ਜੋੜੀ ਹੋਈ ਹੈ ਵੈਸੇ
ਕਾਨੋ ਬਾਹਰੋਂ-ਬਾਹਰੋਂ ਬੜੀ ਹੁੰਦੀ ਨਾ ਓਨ੍ਹਾਂ ਦੀ ਅੰਤਰ ਹੈ ਤੇਓਦੇ ਨਾਲ ਹੀ ਚੱਲਿਆ ਕਰਦਾ
ਹਾਂ ਨਹੀਂ ਬੱਚਿਆਂ ਦੇਖ ਰੇਖ ਵੀ ਬੜੀ ਕਰਦੇ ਵਿਚਾਰਿਆਂ ਜਿਹਨਾਂ ਨੂੰ ਕੋਈ ਨੀ ਸਾਂਭਦਾ
ਹਾਂਜੀ-ਹਾਂਜੀ
ਹਾਂਜੀ
ਹਾਂ ਹੋਰ ਸਭ ਠੀਕ
ਲਾਓ ਨਾ ਹਾਂਜੀ ਵਧੀਆ-ਵਧੀਆ
ਠੀਕ-ਠਾਕ
ਮੈ ਕਿਹਾ ਲਾਓ ਨਾ ਚੱਕਰ
ਆਹ ਹਾਂ ਲਾਵਾਂਗੇ ਜਰੂਰ ਬਣਾਵਾਂਗੇ ਪ੍ਰੋਗਰਾਮ ਥੋੜੇ ਵਿਹਲੇ ਹੋਲੀਏ ਥੋੜੇ ਬਿਜੀੀ ਸੀ ਅੱਜ ਕੱਲ ਨਾ ਆਪਾਂ ਕੱਲ ਹੀ ਹੋ ਕੇ ਆ ਇਧਰ ਅਪਨਪ ਪ੍ਰੋਗਰਾਮ ਪੋਂਟ ਟਾ ਸਾਹਿਬ ਗਏ ਸੀ ਕਲ
ਕੱਲੇ
ਨਹੀਂ ਨਾਲ ਉਹ ਹੈ ਸੀ ਬੰਦਾ ਸਾਥੀ ਸੀ ਨਾਲ ਮੇਰਾ
ਅੱਛਾ-ਅੱਛਾ
ਹਾਂ ਫੇਿਰ ਉਹ ਉੱਥੇ ਬਹੁਤ ਬੜਾ ਵਧ ਵਧੀਆ ਹਾਂ ਵਧੀਆ ਹਿਮਾਚਲ ਦਾ ਇਲਾਕਾ ਪਹਾੜੀ ਇਲਾਕਾ ਬਹੁਤ ਵਧੀਆ ਸਥਾਨ ਹੈ ਉੱਥੇ
ਆਹ ਮੈਂ ਗਇਆ ਉੱਥੇ
ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਵਧੀਆ ਸਥਾਨ ਹੈ ਉਵੇ ਸਾਫ਼ ਸਫ਼ਾਈ ਬੜੀ ਹੈਗੀ ਉਹ ਇਲਾਕੇ 'ਚ ਨਾ
ਹਾਂਜੀ-ਹਾਂਜੀ ਉਹ ਪਹਾੜੀ ਇਲਾਕਾ- ਪਹਾੜੀ ਇਲਾਕਾ ਓਂਜੀ ਸਾਾਹ ਸਫਾਈ ਬੜੀ ਹੁੰਦੀ ਹੈ
ਹਾਂ ਕੁਛ ਨਾ ਉੱਥੇ ਉਹ ਪੋਲੀਥੀਨ ਬੈਨ‌ ਏ
ਹਾਂ ਪੋਲੀਥੀਨ ਵੀ ਬੈਣ ਨਾਲੇ ਉਹ ਵੀ ਨਹੀਂ ਹੈ ਇੰਡਸਟਰੀ ਇੰਡਸਟਰੀ ਵਿ ਘੱਟ ਹੁੰਦੀ ਬੂਟ ਝੂਟੇ ਲੱਗੇ ਹੁੰਦਾ
ਹਾਂ ਬੜੇ ਮੌਸਮ ਬੜਾ ਵਧੀਆ ਜੀ
ਮੌਸਮ ਉਥੇ ਪਹਾੜੀ ਇਲਾਕੇ ਵਧੀਆ ਹੀ ਹੁੰਦਾ
ਹਾਂ ਪਿੱਛੇ ਯਮੁਨਾ ਜਿਹੜੀ ਨਾ ਹੁਣ ਪਾਣੀ ਬੜਾ ਘੱਟ ਸੀ
ਬਾਰਸ਼ਾ ਬੂਰਸ਼ਅ ਨੀ ਹੋਈਯਾਂ
ਹਾਂ ਨਹੀਂ ਤਾਂ ਪਾਣੀ ਜ਼ਰੂਰ ਹੁੰਂਦਾ ਸੀ ਉੱਥੇ ਜੰਮਨਾ ਜਿ ਨਾ ਬੜਾ ਪਾਣੀ ਸੀ ਏਦਕੀ ਪਾਣੀ ਹੈ ਹੀ ਨਹੀਂ ਸੀ ਜਾਂ ਛੋੜਿਆ ਨੀ ਇਹਨਾਂ ਨੇ ਅਜ ਪਾਸੇ
ਅੱਛਾ।
ਹਾਂ। ਪਾਣੀ ਪੂਣੀ ਘੱਟ ਸੀ ਓਹਥੇ ਸੰਗਤ ਤੇ ਬੜੀ ਸੀ ਹਾਂ, ਸੰਗਤ ਜਾਂ ਹੈਮਕੁੰਡ ਸਾਹਿਬ ਦੀ ਸੰਗਤ ਜਾਂਦੀ ਨਾ ਉੱਥੋਂ ਮੱਥਾ ਟੇਕ ਕੇ ਜਾਂਦੀ ਐ। ਹਾਂ,
ਜੀ।
ਜਿਹੜੇ ਜਾਂਦੇ ਨੇ, ਹੇਮਕੂਟ ਸਾਹਿਬ ਉਹ ਜ਼ਰੂਰ ਮੱਥਾ ਟੇਕ ਕੇ ਜਾਂਦੇ ਨੇ।
ਹਾਂਜੀ-ਹਾਂਜੀ।
ਚਲੋ।
ਹਾਂਜੀ-ਹਾਂਜੀ। ਹਾਂਜੀ।
ਮੈਂ ਕਿਹਾ ਸੰਗਤ ਜਿਹੜੀ ਜਾਂਦੀ, ਹੇਮਕੂਟ ਸਾਹਿਬ ਮੱਥਾ
ਹਾਂ, ਉੱਥੋਂ, ਹਾਂ ਉੱਧਰੋਂ ਉੱਥੇ ਸਟੇਅ ਵੀ ਕਰਦੀ ਹੋਈ ਨਾ।
ਸਟੇਅ ਵੀ ਹੁਣ, ਤੇ ਬੜਾ ਵਧੀਆ ਬਣ ਰਿਹਾ ਸਥਾਨ ਬਣ ਰਿਹਾ ਉੱਥੇ। ਆਪਣਾ ਬਿਲਡਿੰਗ ਬੜੀ ਵੱਡੀ ਬਣਾ ਰਹੇ ਨੇ, ਬੇਸ਼ਮਿਟ ਬਣਾ ਰਹੇ ਨੇ। ਥੱਲੇ।
ਅੱਛਾ।
ਕੰਮ ਚੱਲੀ ਜਾਂਦਾ ਬੜਾ, ਹੋ ਗਿਆ ਸਾਲ ਡੇਢ ਸਾਲ ਹੋ ਗਿਆ ਕੰਮ ਚੱਲ ਰਿਹਾ।
ਹਾਂ, ਮੈਂ ਦੇਖੀ ਨਾ ਸੁਣ ਚਲੋ। ਠੀਕ ਐ, ਫਿਰ।
ਠੀਕ ਹੈ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ।